ਹੈਲੋ, ਸਤਿ ਸ਼੍ਰੀ ਅਕਾਲ ਜੀ।
ਠੀਕ ਓ? ਹਾਂਜੀ।
ਕਿਵੇਂ ਓ? ਵਧੀਆ-ਵਧੀਆ। ਤੁਸੀ ਸੁਣਾਓ? ਅੱਛਾ। ਹੋਰ, ਘਰ ਸਭ ਵਧੀਆ? ਹਾਂਜੀ-ਹਾਂਜੀ।
ਹਾਂਜੀ।
ਹੈਲੋ, ਖਰ ਸਭ ਵਧੀਆ, ਅੱਛਾ। ਹੋਰ, ਬੱਚੇ ਠੀਕ ਨੇ?
ਬੱਚੇ ਹੂੰ।
ਅੱਛਾ। ਅੱਛਾ।
ਹਾਂ, ਹੋਗਿਆ ਕਾ--ਐਡਮਿ ਕੋਲੇਜ ਦਾ?
ਹਾਂਜੀ, ਹਂ, ਐਡਮਿਸ਼ਨ ਤੋ ਨੀ ਹੋਇਆ, ਰਜਿਸਟ੍ਰੇਸ਼ਨ ਹੋਇਆ ਹਜੇ।
ਸੋ ਰੁਪਏ ਵਾਲਾ? ਅੱਛਾ। ਪੜ੍ਹਾਈ ਠੀਕ ਏ, ਓਥੋ‌ ਦੀ?
ਹਾਂਜੀ, ਪੜ੍ਹਾਈ ਤੇ ਠੀਕ ਏ।
ਹੁਣ ਤੇ ਵੈਸੇ ਬੱਚੇਆਂ ਨੂੰ ਪੜ੍ਹਾਂਦੇ, ਸਾਡੇ ਜ਼ਮਾਨੇ'ਚ ਬੱਚੇਆਂ ਨੂੰ ਪੜ੍ਹਾਂਦੇ ਨੀ ਸੀ, ਦਸ ਪਾਸ ਕਰੋ, ਤੇ ਘਰ ਬੈਠਜੋ। ਅਸੀ, ਹਾਂ, ਅਸੀ ਤੇ ਸਰਕਾਰੀ ਸਕੂਲ'ਚ ਪੜ੍ਹੇ ਸੀ, ਪੰਜਾਹ ਪੈਸੇ ਦਿੰਦੇ ਸੀ ਫੀਸ।
ਹੋਨ, ਹੋਨ ਤੇ ਬੋਤ ਹੈਗੀ ਏ।
ਹਾਂ, ਹੁਣ ਤੇ ਪੰ ਪੰਜਾਹ ਪੈਸੇ ਹੈਗੀ ਸੀ ਫੀਸ, ਸਰਕਾਰੀ ਹਸਪਤਾਲ ਦਾ ਸਰਟੀਫਿਕੇਟ ਮੇਰ ਕੋਲ ਹੈਗਾ, ਓ ਸਕੂਲ ਦਾ। ਜਮੁਨਾਨਗਰ, ਹਾਂ-ਹਾਂ।
ਕੇੜੇ ਸਕੂਲ ਤੋਂ ਪੜ੍ਹੇ ਓ, ਤੁਸੀ ਪਹਿਲਾ?
ਐ, ਜਮਨਾਨਗਰ। ਚਲੇ ਜਾਈਏ ਨਾ ਓਧਰ, ਕਿ ਨਾਮ ਏ
ਲਾਲ ਦੁਆਰਾ, ਕੋਈ ਸਕੂਲ।
ਨਾ-ਨਾ, ਨਿਊ ਮਾਰਕੀਟ ਜਲੰਧਰ, ਔਥੇ ਹੈ ਕੁਲ ਓ ਸਕੂਲ 'ਚ ਅਸੀ ਪੜ੍ਹੇ ਸੀ, ਹੁਂ, ਸਰਕਾਰੀ ਹੈ। ਗੌਰਮਿੰਟ, ਕੋਈ ਫੀਸ ਨੀ ਹੈਗੀ।
ਹੋਣ ਤੇ ਬੱਚੇਆਂ ਦੀ ਤਿੰਨ, ਤਿੰਨ ਜ਼ਾਰ ਹੈਗੀ ਮਹੀਨੇ ਦੀ ਫੀਸ।
ਹਾਂ ਖ਼ਰਚਾ ਲੱਗ, ਡਰੈਸਾਂ ਲੱਗ, ਕਿਤਾਬਾਂ ਅਲੱਗ। ਬੋ ਦਿੱਕਤ ਹੈਗੀ ਏ, ਅ ਚਾਹੇ ਕੰਮ ਹੋਏ ਨਾ ਹੋਏ, ਖਰਚੇ ਤੇ ਪੂਰੇ ਕਰਨੇ ਨਾ।
ਸਹੀ ਗੱਲ ਐ, ਫੀਸ ਤੇ ਕੱਢਣੀ ਕੱਢਣੀ ਹੈਗੀ ਏ, ਸਕੂਲ ਵਾਲੇ ਥੋੜ੍ਹੀ ਪੜ੍ਹਾਣਗੇ ਬਿਨਾਂ ਫੀਸ ਤੋਂ।
ਪਹਿਲੇ ਨੀ ਸੀ ਐਸਰਾ ਕਰਦੇ, ਪਹਿਲੇ ਤੇ ਅਪਣਾ ਪੀ, ਗਾਚੀ
ਹਂਜੀ?
ਏਨਾਂ ਨੂੰ ਪੋਚਣਾ ਤਖਤੀ ਲੋ ਤਖਤੀ, ਔਦੇ ਤੇ ਗਾਚੀ ਲਗਾ ਕੇ ਅਪਣਾ ਸੁਕਾ ਕੇ ਫੇਰ ਖੋ, ਫੇਰ ਧੋਲੋ।
ਹੋਣ ਤੇ ਕੁੱਝ ਨੀ ਹੈਗਾ, ਹੋਣ ਤੇ ਹੁਣ ਤੇ ਬੋਤ ਬਦਲ ਗਿਆ ਐ ਜ਼ਮਾਨਾ, ਐਵੇਂ ਤੇ ਕੁੱਝ ਨੀ ਸੀ।
ਮੋਦੀ ਨੇ ਬੜੀ ਤਰੱਕੀ ਕਰਤੀ ਹੁਣ ਪੈਨਸ਼ਨ ਵਧਾਤੀ, ਉਹਨੇ ਹੁਣ
ਸਹੀ ਗੱਲ ਏ, ਖਰਚੇ ਬਹੁਤ ਨੇ।
ਹਾਂ।
ਸਹੀ ਗੱਲ ਹੈ, ਬਜ਼ੁਰਗਾਂ ਦੀ ਪੈਨਸ਼ਨ ਵਧ ਦਿੱਤੀ ਹੈ।
ਹਾਂ ਹ
ਤੇ ਹੁਣ ਮਾਂ ਬਾਪ ਵਾਸਤੇ, ਖ਼ਰਚੇ ਵਧਾ ਦਿੱਤੇ ਨੇ।
ਮਾ ਬਾਪ ਵਾਸਤੇ ਖਰਚਾ ਵਧਾ ਦਿੱਤਾ, ਸਹੀ ਗੱਲ ਹੈ। ਉਹ ਬਜ਼ੁਰਗਾਂ ਨੂੰ ਵੀ ਤਾਂ ਜ਼ਰੂਰੀ ਹੈ ਨਾ, ਉਹਨਾਂ ਨੂੰ ਦਵਾਈ ਲੈਣ ਜਿਹੜਾ ਬਿਮਾਰ ਬੰਦਾ, ਉਹ ਕਿੱਥੇ ਕੰਮ ਨੀ ਕੰਮ, ਖਰਚਾ ਕਰ ਲੈਂਦਾ, ਖਾ ਲੈਂਦਾ, ਕੱਪੜਾ ਲੈ ਲੈਂਦਾ ਕੋਈ ਹੁਣ ਲਏ ਸੀ ਦੋ ਸੂਟ
ਅੱਛਾ।
ਕਢਾ
ਪੈਨਸ਼ਨ ਕਢਾ ਕੇ ਆ
ਪਾਸੇ ਜੇੂੰ ਤਾਂ ਲੈ ਹਾਂ।
ਅੱਛਾ, ਸਹੀ ਗੱਲ, ਮੈਂ ਸੁਣਿਆ ਪਹਿਲੇ ਤਾਂ ਪੜ੍ਹਾਉਂਦੇ ਹੀ ਨੀ ਸੀ, ਬੱਚਿਆਂ ਨੂੰ
ਹਾਂ ਪਹਿਲੇ ਕੋਨ ਸੀ ਪੜਦੇ ਗ।
ਮੈਂ ਸੁਣਿਆ, ਪਹਿਲਲੇ ਤਾਂ ਪੜ੍ਹਾਂਦੇ ਹੀ ਨਹੀਂ ਸੀ।
ਹਮ, ਮੇਰਾ ਭਰਾ ਇੱਕ ਹੈਗਾ ਉਹਨੇ
ਪਹਿਲੇ, ਫੋਨ ਵੀ ਨਹੀਂ ਹੁੰਦੇ ਸੀ।
ਪਹਿਲੇ ਫੋਨ ਹੁੰਦੇ ਹੀ ਨਹੀਂ ਸੀ, ਗੈਸ ਵੀ ਨਹੀਂ ਹੁੰਦੇ ਸੀ। ਜਿਲੇ ਸਾਡਾ ਵਿਆਹ ਹੋਇਆ ਤੇ, ਗੈਸ ਸੀ ਕੋਈ ਨੀ ਸੀ, ਟੀ ਵੀ ਹੈਗਾਰ ਵੀ ਆਪਣਾ ਅਸੀਂ ਮਿਲਿਆ ਦਾਜ ਵਿਚ, ਤੇ ਸਾਰਾ ਮਹਲਾ ਵੇਖਣ ਦਾ ਸੀ। ਟੀ ਵੀ
ਅੱਛਾ ਪਹਿਲਾ ਐਵੇਂ ਹੁੰਦਾ ਸੀ
ਹੋਰ ਪਹਿਲੇ ਆਪਣਾ ਬਹਿ ਜਾਂਦੇ ਸੀ ਬੱਚੇ ਆਪਣਾ ਉਹ ਟੀ ਵੀ ਦੇਖਦੇ ਸੀ
ਹੁਣ ਤਾਂ ਛੋਟੇ ਛੋਟੇ ਬੱਚਿਆਂ ਕੋਲੋਂ ਫੋਨ ਹੈਗਾ ਏ
ਫੋਨ ਹੈਗੇ ਨੇ ਪਹਿਲੇ ਫੋਨ ਹੁੰਦਾ ਹੀ ਨਹੀਂ ਸੀ ਸਾਹਮਣੇ ਵਾਲਿਆਂ ਘਰ ਕਰਕੇ ਆਉਂਦੇ ਸੀ ਅਸੀ ਫੋਨ ਫੋਨ ਆਉਂਦਾ ਸੀ ਤੇ ਉਹਨਾਂ ਦੇ ਘਰ ਕਰਕੇ ਆਉਂਦੀ ਸੀ ਮੈਂ ਦੱਸਣਾ ਮੁਕਤਾ ਭਾਬੀ ਦੇ ਘਰ ਫੇਰ ਉਹ ਬੁਲਾ ਬੁਲਾ ਲੈਂਦੇ ਸੀ ਬਈ ਤੁਹਾਡਾ ਫੋਨ ਆਇਆ ਫੇਰ ਕਰ ਲੈਂਦੇ ਸੀ ਅਸੀਂ
ਅੱਛਾ ਤੇ ਜਿਨੂੰ
ਹੁਣ ਤੇੇ ਬੜਾ ਬੜਾ ਕੁਝ ਹੋ ਗਿਆ ਹੈ ਹੁਣ ਤੇ ਹਰ ਬੱਚੇ ਬੱਚੇ ਕੋਲ ਹੈਗਾ ਫੋਨ
ਦੀਦੀ ਸਹੀ ਗੱਲ ਏ ਨਵਾ ਦੋ ਵੱਡੋ ਤੇ ਵੱਡੋ ਤਾਂ ਜ਼ਰੂਰੀ ਤੇ ਛੋਟੇ ਕੋਲੋਂ ਫੋਨ ਜ਼ਰੂਰੀ ਹੈਗਾ
ਚਲ ਪਹਿਲੇ ਜ਼ਰੂਰੀ ਹੈਗਾ ਹਮ ਹਮ ਬੱਚੇ ਮਨਦੇ ਨੀ ਹੈਗੇ
ਵੇਖੋ ਤੇ ਫਾਇਦਾ ਵੀ ਹੈਗਾ ਹੈ ਏ ਬੈਨੀਫਿਟ ਵੀ ਹੈਗੇ ਨੇ ਫੋਨ ਦੇ ਪੜ੍ਹਾਈ ਵਾਸਤੇ ਵੇਖੋ ਤੇ ਫਾਇਦਾ ਵੀ ਹੈਗਾ ਏ
ਹਾਂ ਪੜਾਈ ਵਾਸਤੇ ਵੀ ਫੋਨ ਚਾਹੀਦਾ ਏ
ਸਹੀ ਗੱਲ ਏ ਹਰ ਚੀਜ਼ ਆਸਤੇ ਹੁਣ ਤੇ ਲੋਕੀ ਟੀ ਵੀ ਹੁਣ ਤੇ ਲੋਕੀ ਟੀ ਵੀ ਘੱਟ ਵੇਖਦੇ ਨੇ ਫੋਨ ਜ਼ਿਆਦਾ ਵੇਖਦੇ ਨੇ
ਟੀ ਵੀ ਘਰ ਚ ਲੱਗੇ ਹੋਏ ਨੇ ਦੋ ਤੇ ਉਹ ਨੀ ਵੇਖਦੇ ਗ ਉਹ ਟੀ ਵੀ ਚ ਦੇਖ ਲੈਂਦੇ ਨੇ ਨਾ ਓਦੇ ਵਿੱਚ ਈ ਓਦੇ ਚ ਈ ਹਾਂ, ਓਦੇ ਚ ਈ ਰਿਚਾਰਜ ਕਰਾਓਣਾ ਪੈਂਦਾ ਨਾ ਤੇ ਐਦੇ ਚ ਰਿਚਾਰਜ ਕਰਾਣਾ ਪੈਂਦਾ ਹੈਗਾ, ਤੇ ਫੇਰ ਡਬਲ ਕਿਉ ਕਰੀਏ, ਤੇ ਫੇਰ ਓਦੋ ਤੇ ਨੀ ਵੇਖਦੇ ਅਸੀ ਅਸੀ ਫੇਰ ਫੋਨ ਇਚ ਹੀ ਵੇਖ ਲੈਨੇ ਨਾ, ਹਾਂ
ਹਾਂਜੀ, ਹਾਂਜੀ ਆਂ ਪੈਲੇ ਤੇ ਲੋਗ ਪੈਲੇ ਤੇ ਲੋਗ ਟੀ ਵੀ ਵਾਸਤੇ ਵੀ ਤਰਸਦੇ ਸੀ ਹੋਨ ਤੇ ਬਸ ਐਨੀ ਵੱਡੀ, ਵੱਡੀ ਐਲਸੀਡੀਆਂ ਬੜੀ ਤਰੱਕੀ ਕਰ ਦਿੱਤੀ ਏ ਦੇਸ਼ ਨੇ, ਮੋਦੀ ਨੇ
ਓਦੇ ਚ
ਹਾਂਜੀ।
ਪਤਲੀ ਵਾਲੀ ਲੈਣੀ ਏ, ਮੋੱਟੀ ਵਾਲੀ ਨੀ ਲੈਣੀ, ਪਤਲੀ ਵਾਲੀ ਲੈਣੀ ਅਸੀ ਸਮਝ ਆਈ ਏ
ਅੱਛਾ।
ਪਹਿਲੇ ਕਿੱਥੇ ਹੁੰਦੇ ਸੀ ਟੀ ਵੀ ਪੈਲੇ ਤੇ ਟੀ ਵੀ ਓਈਉ ਹੋਂਦੇ ਸੀ ਜਿਹੜੇ ਉਹ ਮੇਜ ਤੇ ਰੱਖ ਕੇ ਚਲਾਉਂਦੇ ਨੇ ਉਹ ਅੱਜ ਤੋ ਚਾਲੀ ਸਾਲ ਸਾਲ ਪਹਿਲੇ
ਅੱਛਾ। ਹੋਨ ਤੇ ਬੜੀ ਤਰੱਕੀ ਹੋ ਗਈ ਏ ਬੋਹਤ ਜਾਦਾ, ਹੋਨ ਤੇ ਛੋਟੇ ਛੋਟੇ ਬੱਚੇਆਂ ਦੀ ਫੀਸ ਐਨੀ ਹੈਗੀ ਏ ਕ ਕਿਤਾਬਾਂ ਦਾ ਅਲੱਗ ਖਰਚਾ ਹੈਗਾ ਏ, ਐਡਮਿਸ਼ਨ ਦਾ ਅਲੱਗ ਹੈਗਾ ਏ ਪੈਲੇ ਤੇ, ਐਂਵੇਂ ਕੁੱਝ ਨੀ ਹੁੰਦਾ ਸੀ
ਬੋਰ ਹੋ ਗਏ- ਹੁਣ ਤੇ ਇਨਾ ਦੀ ਡਰੈਸਾਂ ਨੀ, ਡਰੈਸਾਂ ਐਨੀ ਇਨੇ ਮੈਂਗੀਆਂ ਨੀ, ਡਰੈੱਸਾਂ ਐਨੀ ਐਨੀ ਮੈਂਗੀਆਂ ਘਰ ਸਕੂਲ ਦੇ ਲੱਗ
ਹੁਨ ਨਾ ਲੈ ਕੇ ਦਿਓ ਤੇ ਬੱਚੇ ਤੈਨੂੰ ਪਤੈ ਨਾਲ ਈ। ਸੈਕਲ ਵੀ ਚਾਈਦੀ ਏ, ਫੇਰ ਐਕਟਿਵਾ ਚਾਈਦੀ ਏ ਵੱਡੇ ਹੋਜਾਨ ਤਾਂ ਵੱਡੇ ਹੋ ਜਾਨਦੇ ਐ
ਸਈ ਗਾੱਲ ਐ, ਹਰ ਚੀਜ਼ ਚਾਈਦੀ ਏ
ਹਾਂ, ਓ ਬੱਚੇ ਕਿ ਕਰਨ, ਹੂੰ-ਹੂੰ
ਸਈ ਗੱਲ ਏ
ਐ ਸਾਡੀ ਇੱਕ ਨਿੱਕੀ ਜੀ ਦੋਤਰੀ ਆਈ ਹੋਈ, ਓ ਓਵੀ ਏਨਾ ਤਾੰਗ ਕਰਦੀ, ਕਦੀ-ਕਦੀ
ਹਾਂ, ਬੱਚੇ ਹੈਗੇ ਨੇ ਨਾ
ਹਾਂ, ਬੱਚੇ ਨੇ ਛੁੱਟੀ ਚਾਏ ਹੁੰ ਖਾ ਲੋ, ਹੁੰ ਬੱਚੇ ਕਿੱਥੇ ਜਾਨ ਵਿਚਾਰੇ
ਸਈ ਗਾੱਲ ਐ।
ਨਾਨੀ ਘਰੇ ਜਾਨ।
ਐਨੀ ਗਰਮੀ ਵੀ ਐਵ ਐਨੀ ਹੈਗੀ ਐ ਨਾ, ਬੱਚੇ ਕਿਨ ਕਿੱਥੇ ਜਾਨ ਹੈਨਾ ਬਈ
ਐਨਾ ਘਾੱਰ ਤੇ ਗਰਮੀ ਹੈ ਈ ਨੀ ਸਾਡੇ ਘਾੱਰ
ਓਨਾਂ ਦੀ, ਓਨਾਂ ਦਾ ਅੱਛਾ, ਓਨਾਂ ਦੇ ਵੀ ਕੋਈ ਕਸੂਰ ਨੀ ਹੈਗਾ ਨਾ, ਗਰਮੀ ਐਨੀ ਹੈਗੀ ਏ।
ਹੂੰ ਹੂੰ। ਹੋਰ, ਹੂੰ ਰੋਟੀ ਖਾਲੀ ਏ
ਹੋਰ ਬਸ ਵਦੀਆ, ਨਾ-ਨਾ ਹਲੇ ਨੀ ਆਲੂ ਮਟਰ ਬਨਾਏ ਨੇ
ਅੱਛਾ-ਅੱਛਾ ਅਸੀ ਸ਼ਾਈ ਪਨੀਰ ਸ਼ਾਈ ਪਨੀਰ, ਮੱਖਣੀ ਦਾਲ ਰੈਤਾ, ਪਾਯਾ ਲੱਸੀ ਅੱਸੀਂ ਨਿੰਬੂ
ਆੱਜ-ਕੱਲ ਤੇ ਸਾਰੇ ਛੋਟੇ-ਛੋਟੇ ਬੱਚਿਆਂ ਕੋਲੋ ਐਕਟਿਵਾ ਹੈਗੀਆਂ ਨੇ। ਸਾਰੇ ਛੋਟੇ-ਛੋਟੇ ਬੱਚੇਆ, ਪੈਂਦਾ ਹੁੰਦੇ ਨੀ ਐਕਟਿਵਾ ਤੱਕ ਕੇ, ਬਾਈਕ ਚੱਕ ਕੇ। ਅਪਣੇ ਤੇ ਵੱਡੇ-ਵੱਡੇ ਵਾਹਨ ਚੱਲੇ ਆਂ ਅਸੀਂ ਘੁੰਮਣ।
ਭਾਵੇਂ ਟੰਗਾਂ ਪਹੁੰਚਣ ਨਾ ਪਹੁੰਚਣ ਟੰਗਾਂ ਪਹੁੰਚਣ ਨਾਂ ਪਹੁੰਚਣ।
ਲੇ ਚਲਾਨੀ ਜ਼ਰੂਰ ਹੈਗੀ ਏ।
ਚਲਾਨੀ ਜ਼ਰੂਰੀ ਏ।
ਤੇ ਐ ਟਰਾਂਸਪੋਰਟ ਕੇ ਸਾਥ ਦਿੰਦੇ ਨੇ ਕਿਥੇ ਜਾ ਨਾ ਓ ਤੇ ਮਤਲੱਬ ਪੈਲੇ ਤੇ ਐਵੇਂ ਹੁੰਦਾ ਈ ਨੀ ਸੀ।
ਹੂੰ ਸਈ ਗੱਲ ਏ।
ਹੁਣ ਤੇ ਜਦ ਮਰਜ਼ੀ ਮੂੰ ਚੱਕੋ ਤੇ ਜਾਓ ਹੋ ਆਓ।
ਹਾਂ।
ਹਾਂਜੀ।
ਹੂੰ।
ਪੈਲੇ ਐਵੇਂ ਨੀ ਹੁੰਦਾ ਸੀ ਨਾ।
ਵਰਨਾਂ
ਤੁਸੀਂ ਕੱਪੜੇ ਕਿੱਥੋਂ ਲੈਂਦੇ ਹੋ, ਕਿਹੜੇ ਸ਼ਹਿਰੋਂ ਲੈਂਦੇ ਹੋ, ਕੱਪੜੇ ਕਿੱਥੋਂ ਲੈਂਦੇ ਹੋ?
ਅਸੀਂ ਲੁਧਿਆਨੋ।
ਲੁਜਿਆਣੇ ਲੈਦੇ ਔ, ਤੁਸੀਂ ਜਾਂਦੇ ਹੋ ਲੈਣ ਤੇ
ਠੀਕ ਮਿਲਦਾ ਹੈ ਕੱਪੜਾ, ਰੇਟ ਵੀ ਠੀਕ ਨੇ।
ਰੈਡੀਮੇਟ।
ਹਾਂਜੀ।
ਰੈਡੀਮੇਟ ਲੇਂਦੇ ਹੋ ਤੁਸੀਂ ਕਪ
ਨਹੀਂ ਰੇਡੀਮੇਟ ਨੀ।
ਹੂੰ -ਹੂੰ।
ਲੈ ਲੈਂਨੇ ਆ, ਰੇਡੀਮੇਟ ਨਹੀਂ ਲੈਂਦੇ ਜ਼ਿਆਦਾ।
ਅੱਛਾ।
ਹਾਂਜੀ।
ਕੱਪੜਾ ਬੇਕਾਰ ਹੁੰਦਾ ਉਹਨਾਂ ਦਾ।
ਸਹੀ ਗੱਲ ਹੈ, ਨਹੀਂ ਵੈਸੇ ਤੇ ਲੁਧਿਆਣੇ ਦਾ ਮਾਲ ਠੀਕ ਹੈਗਾ ਏ, ਵਧੀਆ ਹੈਗਾ ਹੈ। ਅਸੀਂ ਲਿਆਂਦੇ ਰਹਿੰਨੇ ਆ, ਤੇ ਵਧੀਆ ਹੈਗਾ।
ਤੁਹਾਡਾ ਉਥੇ ਘਰ ਏ ਕੋਈ?
ਨਹੀਂ-ਨਹੀਂ, ਬਾਬੇ ਜੀ ਦਾ ਘਰ ਹੈਗਾ ਏ।
ਅੱਛਾ-ਅੱਛਾ, ਬਾਬੇ ਦੇ ਜਾਂਦੇ ਹੋ ਤੇ ਫਿਰ ਲੈ ਕੇ ਆਉਂਦੇ ਹੋ।
ਹਾਂਜੀ-ਹਾਂਜੀ।
ਅੱਛਾ-ਅੱਛਾ।
ਉਹ ਘਰ ਬਾਬੇ ਦਾ ਹੈਗਾ ਏ, ਤੇ ਸਭ ਦਾ ਹੈਗਾ ਏ।
ਹੂੰ, ੳ ਤੇ ਹੈ ਹੀ ਏ।
ਸਹੀ ਗੱਲ ਹੈਨਾ।
ਸਹੀ ਗੱਲ ਏ ਉਹਦੇ ਬਿਗੇਰ ਕੋਈ ਨਹੀਂ।
ਚਲੋ ਠੀਕ ਹੈ, ਮੈਂ ਫਿਰ ਕਰਨੀ ਆ ਗੱਲ ਠੀਕ ਹੈ।
ਅੱਛਾ-ਅੱਛਾ ਜੀ, ਠੀਕ ਹੈ।
ਠੀਕ ਸਤਿ ਸ਼੍ਰੀ ਅਕਾਲ।